ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ਼਼।
ਹੋਰ ਕੀ ਕਰ ਰਹੇ ਸੀ?
ਬਸ ਵਧੀਆ, ਤੁਸੀਂ ਸੁਣਾਓ ਕੀ ਕਰਦੇ ਪਏ ਸੀ਼?
ਮੈਂ ਵਧੀਆ, ਬਸ ਹੋਰ ਰੋਟੀ ਖਾ ਲਈ?
ਕਿ ਦੇੜ
ਹੋਰ ਕੀ ਕਰਦੇ ਪਏ ਸੀ। ਬੱਚੇ ਠੀਕ
ਹਾਂਜੀ, ਬੱਚੇ ਵਧੀਆ।
ਹੋਰ, ਕੀ ਕਰ ਰਹੇ ਸੀ਼? ਬਿਲਕੁਲ ਕੀ ਬਣਾਇਆ ਸੀ ਫੇਰ ਅੱਜ।
ਹਾਂਜੀ-ਹਾਂਜੀ ਵਧੀਆ ਹੋਰ ਸੁਣਾਓ?
ਮੈਂ ਵਧੀਆ, ਮੈਂ ਕਹਿ ਰਹੀ ਸੀ ਕੀ ਬਣਾਇਆ ਤੁਸੀਂ ਫੇਰ ਅੱਜ਼?
ਆੱਜ ਅਸੀਂ ਛੋਲੇ- ਚੋਲ ਬਣਾਏ ਨੇ। ਨਾਲ ਅਸੀਂ ਛਿੱਟੇ ਛੋਲੇ।
ਅੱਛਾ-ਅੱਛਾ ਮਹਿਮਾਨ ਆਏ ਦੇ ਸੀ, ਕਿਆ।
ਹਾ ਸਾਡੇ ਘਰ ਆਏ ਰਂਹਦੇ ਨੇ, ਆਪਣੇ ਘਰ ਟੈਮ ਨੀ ਲੱਗਦਾ। ਦੂਜੇ ਦੇ ਘਰ ਆ ਜਾਂਦੇ ਨੇ।
ਅੱਛਾ-ਅੱਛਾ। ਕੋਈ ਗੱਲ ਨੀ। ਹੋਰ ਕੀ ਕਰ ਕਿਹੜੈ ਛੋਲੇ, ਚਿੱਟੇ?
ਹਾਂ ਫੇਰ ਕੀ ਕਰੀਏ। ਹੁਣ ਆਏਂ ਤੇ ਰੋਟੀ ਤੇ ਖਵਾਉਣੀ ਪਏਗੀ।
ਕਿਹੜਾ ਬਣਾਇਆ ਸੀ ਹਲਦੀ ਵਾਲੇ, ਪੱਤੀ ਵਾਲੇ।
ਹਾਂ
ਹਾਂਜੀ? ਮੈਂ ਕਿਹਾ ਹਲਦੀ ਵਾਲੇ ਬਣਾਇਆ ਸੀ, ਪੱਤੀ ਵਾਲੇ ਬਣਾਇਏ ਸੀ।
ਪੱਤੀ ਵਾਲੇ।
ਪੱਤੀ ਵਾਲੇ ਹਾਂਜੀ, ਪੱਤੀ ਵਾਲੇ ਦੇ ਬੜੇ ਸਵਾਦ ਬਣਦੇ ਨੇ, ਨਾਲ ਚੋਲ ਬਣਾਏ ਹੋਣਗੇ।
ਜੀ
ਹਾਂਜੀ ਹਾਂਜੀ, ਵਧੀਆ ਹੋਰ ਬੱਚੇ ਠੀਕ ਨੇ।
ਹਾਂਜੀ ਵਧੀਆ ਵਧੀਆ
ਹੋਰ ਕਿੱਦਾਂ ਬਣਾਇਆ ਸੀ, ਫੁੱਲ ਪੱਤੇ ਵਾਲਾ ਅੱਜ ਰਾਜਮਾਂ ਚਾਵਲ ਬਣਾਏ ਸੀ, ਅਸੀਂ ਅੱਜ ਹੈਨਾ
ਅੱਛਾ, ਖਟੇ ਰਾਜਮਾ
ਨਹੀਂ ਨਹੀਂ ਇੱਕ ਰਾਜਮਾ ਚਾਵਲ ਬਣਾਏ ਸੀ, ਸਿਰ੍ਫ ਰਾਜਮਾ, ਸਿੰਪਲ ਵਾਲੇ, ਤੜਕੇ ਵਾਲੇ। ਹ
ਅੱਛਾ।
ਹਾਂਜੀ
ਤੁਸੀਂ ਬਣਾ ਲੈਂਦੇ ਔ, ਸਿੰਪਲ ਰਾਜਮਾ।
ਹਾਂ ਆਪਾਂ ਸਿੰਪਲ ਰਾਜ਼ ਨੇ ਬਣਾਏ ਸੀ, ਮੈਂ ਤੁਹਾਨੂੰ ਇਹ ਪੁੱਛਣਾ ਸੀ, ਤੁਸੀਂ ਵੇਖਿਆ ਹੋਣਾ ਨਾ ਅਜ ਕੱਲ, ਤੁਸੀਂ ਦੇਖੋ ਆਪਾਂ ਦੇਖਦੇ ਹਾਂ ਕਿ ਬੱਚੇ ਨਿੱਕੇ ਨਿੱਕੇ ਬੱਚਿਆਂ ਨਾ, ਮੋਬਾਇਲ ਦਾ ਯੂਜ ਬਹੁਤ ਜ਼ਿਆਦਾ ਕਰਦੇ ਨੇ। ਤੇ ਫੇਰ ਕਿੰਨੀ ਪ੍ਰੋਬਲਮ ਹੋ ਜਾਂਦੀ ਹੈ, ਬੱਚਿਆਂ ਦੀਆਂ ਅੱਖਾਂ ਨੂੰ, ਤੇ ਦੇਖੋ ਪੇਰੈਂਟਸ ਪਹਿਲਾਂ ਧਿਆਨ ਨੀ ਦਿੰਦੇ ਬਾਅਦ ਫਿਰ ਕਹਿੰਦੇ, ਸਾਡੇ ਬੱਚੇ ਮੋਬਾਇਲ ਬੜਾ ਦੇਖਦੇ ਨੇ। ਔ ਫੋਨ ਦੇਖਦੇ ਨੇ ਫੇਰ ਪਤਾ ਕੀ ਹੋ ਜਾਂਦਾ, ਅੱਖਾਂ ਥੱਲੇ ਡਾਰਕ ਸਰਕਲ ਹੋ ਜਾਂਦੇ ਨੇ, ਚਸ਼ਮਾ ਲੱਗ ਜਾਂਦਾ ਹੈ, ਤੇ ਹੋਰ ਵੀ ਅੱਖਾਂ ਨਾਲ ਰਿਲੇਟ ਜੋ, ਜੋ ਵੀ ਇਸ਼ੂ ਹੁੰਦੇ ਨੇ, ਉਹ ਹੋਣ ਲੱਗ ਜਾਂਦਾ ਹੈ। ਜ਼ਿਆਦਾ ਮੋਬਾਇਲ ਯੂਜ ਕਰਨਾ ਨਾ, ਦੇਖੋ ਅੱਖਾਂ ਖਰਾਬ ਹੀ ਹੁੰਦੀਆਂ ਨੇ ਬੱਚਿਆਂ ਦੀਆਂ। ਪਹਿਲੇ ਦੇਖੋ ਅਸੀਂ ਖੁਦ ਮੋਬਾਇਲ ਦੇ ਦਿੰਦੇ ਆਂ, ਤੇ ਫੇਰ ਅਸੀਂ ਕਹਿੰਨੇ ਆਂ, ਬੱਚੇ ਮੋਬਾਇਲ ਨਹੀਂ ਛੋੜਦੇ।
ਬਿਲਕੁਲ ਬਿਲਕੁਲ, ਉਹ ਤੇ ਹੈ ਹੀ ਹੈ, ਅਸੀਂ ਛੇੜ ਹੀ ਜੋ ਆਪੇ ਪਾਉੇਨੇ ਹੈਗੇ ਆ, ਬੱਚਿਆਂ ਨੂੰ
ਬਿਲਕੁਲ ਸਹੀ ਗੱਲ, ਦੇਖੋ ਕੋਈ ਗੱਲ ਨੀ ਨਾ, ਦੇਖੋ ਅਸੀਂ ਪਹਿਲਾਂ ਕਹਿੰਦੇ ਚਲੋ ਚਲੋ ਚਲਾ ਲੋ, ਚਲਾ ਲੋ, ਦੇਖੋ ਯੂਜ ਵੀ ਅਸੀਂ ਕਹਿੰਨੇ ਆ, ਫੋਨ ਦੇ ਬਹੁਤ ਹੀ ਅੱਛੇ ਯੂਜ ਨੇ ਇੰਨੇ ਅੱਛੇ ਯੂਜ ਨੇ, ਅਸੀਂ ਯੂਜ ਕਰੀਏ, ਅਸੀਂ ਪੂਰੀ ਦੁਨੀਆਂ ਫੋਨ ਤੋਂ ਘੁੰਮ ਸਕਨੇ ਆ।
ਹਾਂਜੀ
ਲੇਕਿਨ ਦੇਖੋ ਹੁਣ ਮਿਸਯੂਜ ਵੀ ਬੱਚਿਆਂ ਕਰਕੇ ਜ਼ਿਆਦਾ ਮਿਸਯੂਜ ਹੋ ਜਾਂਦਾ, ਬੱਚੇ ਨਾ ਫੋਨ ਪਹਿਲਾਂ ਤਾਂ ਦੇਖੋ ਅਸੀਂ ਆਪ ਬੱਚਿਆਂ ਨੂੰ ਫੋਨ ਦਿਖਾ ਦਿੰਦੇ ਆ, ਫਿਰ ਉਨਾਨੂੰ ਫੋਨ ਦਿਖਣ ਦੀ ਆਦਤ ਪੈ ਜਾਂਦੀ ਐ। ਉਹ ਦੇਖੋ ਇਤਨਾ ਜ਼ਿਆਦਾ ਬੱਚਾ, ਫੋਨ ਨਹੀਂ ਹੋ ਸਕਦਾ ਕਰਦੇ ਨੇ, ਤੇ ਅੱਖਾਂ ਥੱਲੇ ਗੱਡੇ ਹੋ ਜਾਂਦੇ ਐ, ਤੇ ਕਾਰਟੂਨ ਵੇਖਦੇ ਰਹਿਣਗੇ ਪੂਰਾ ਦਿਨ, ਜਿੱਥੇ ਬਿਠਾਓਗੇ ਉਥੇ ਉੱਥੇ ਬੈਠੇ ਰਹਿਣਗੇ, ਨਾ ਐ ਨੇ ਤੁਰਨਾ ਫਿਰਨਾ ਜ ਨੈਣ ਜੋ ਤੁਸੀਂ ਬਾਓਗੇ ਨਾ, ਉੱਥੇ ਹੀ ਬੈਠੇ ਤੁਹਾਨੂੰ ਦਿਖਣਗੇ।
ਬਿਲਕੁਲ ਜੀ ਬਿਲਕੁਲ ਮੇਰੀ ਬੇਟੀ ਤੇ ਇੰਨੀ ਸਿਆਣੀ ਹੈ, ਮੇਰੀ ਛੋਟੀ ਜਿੰਨੀ ਕੁੜੀ ਹੈ, ਬੜੀ ਸਿਆਣੀ ਐ, ਮੇਰੀ ਗੱਲ ਮੰਨਦੀ ਐ ਉਹ ਸਾਰੀ ਗੱਲ ਮੰਨਦੀ ਐ, ਉਹਨੂੰ ਕਹਿੰਦੀ ਆ ਬੇਟਾ ਫੋਨ ਨੀ ਦੇਖਣਾ, ਉਹ ਨੀ ਦੇਖਦੀ ਐ। ਮੈ ਔਨੂੰ ਕਹਿੰਦੀ ਆ, ਬੇਟਾ ਕਿਧਰੇ ਨੀ ਜਾਣਾ, ਇੱਥੇ ਬੈਠੋ ਗੁੱਤ ਕਰਾਓ ਗੁੱਤ ਕਰਾਉਦੀ ਹੈ। ਟੀ ਵੀ ਦੇਖਦੀ ਹੈ, ਬੜੀ ਅੱਛੀ ਹੈਗੀ ਐ
ਦੇਖੋ ਐਸੇ ਬੱਚੇ ਸਹੀ ਲੱਗਦੇ ਨੇ, ਦੇਖੋ ਹੁਣ ਕਈ ਬੱਚ ਪਤਾ ਕੈਸੇ ਹੁੰਦੇ, ਤੁਹਾਨੂੰ ਪਤਾ ਹੁੰਦਾ ਕਿ ਬਿਨਾਂ ਫੋਨ ਤੇ ਰੋਟੀ ਰੋਟੀ ਨੀ ਖਾਂਦੇ, ਕਿ ਫੋਨ ਦਿਖਾਓ ਤੇ ਰੋਟੀ ਖਾਵਾਂਗੇ, ਨਹੀ ਤੇ ਰੋਟੀ ਨੀ ਖਾਣੀ
ਤੇ ਰੋਟੀ ਵੀ ਖਾ ਲੈਂਦੀ ਹੈ, ਦਹੀਂ ਵੀ ਖਾ ਲੈਂਦੀ ਹੈ, ਫਰੂਟ ਵੀ ਖਾ ਲੈਂਦੀ ਹੈ। ਏਹ ਜਿੰਦ ਨੀ
ਹੂ ਵਧੀਆ ਤੁਹਾਡੀ ਕੁੜੀ ਤੇ, ਨੀ ਤੇ ਮੈਂ ਤਾਂ ਅਜੇ ਤੱਕ ਜਿੰਨੇ ਬੱਚੇ ਦੇਖੇ ਨੇ ਆਪਣਿਆਂ ਅੱਖਾਂ ਦੇ ਸਾਹਮਣੇ ਸਾਰੇ ਦੇਖੋ ਜੀ ਇੱਕ ਤਾਂ ਇੱਕ ਬਾਨ ਦਿਖਦੇ ਨੇ ਨਾ, ਤੇ ਕੋਈ ਬੰਦੇ ਕਹਿੰਦੇ ਰ ਸਾਡਾ ਬੱਚਾ ਰੋਟੀ ਨੀ ਖਾਂਦਾ ਪੀਨਾ ਫੋਨ ਦੇ, ਸਾਡਾ ਬੱਚਾ ਫੋਨ ਹੀ ਵੀ ਵੇਖਦਾ, ਸਾਡਾ ਬੱਚਾ ਫੋਨ ਨੀ ਛੱਡਦਾ, ਤੁਸੀਂ ਪਹਿਲਾਂ ਤੁਸੀਂ ਖੁਦ ਹੀ ਉਹਨੂੰ ਆਦਤ ਪਾ ਦਿੱਤੀ ਤੇ ਹੁਣ ਉਹ ਫੋਨ ਕਿਵੇਂ ਛਡੇਗਾ, ਮੈਂ ਤਾਂ ਕਹਾਂਗੀਖੋ ਪਹਿਲਾਂ ਬੱਚੇ ਨਾਲ ਫੋਨ ਦਿਖਾਉਂਦੇ ਹੋ ਨਾ ਜੀ ਇੱਕ ਟਾਈਮ ਟੇਬਲ ਬਣਾ ਕੇ ਚੱਲਣਾ ਚਾਹੀਦਾ ਤੁਸੀਂ ਪੰਦਰਾਂ ਮਿੰਟ ਦੇ ਰਹੇ ਅੱਧਾ ਘੰਟਾ ਦੇ ਦਿਹੇ ਠੀਕ ਹੈ
ਸਾਡੀ ਕੁੜੀ ਤਾਂ ਫੋਨ ਚਲਾਉਂਦੀ ਨੀ ਆ ਦੋ ਮਿੰਟ ਫੋਨ ਚਲਾਉਂਦੀ ਆ ਫੇਿਰ ਕਹਿੰਦੀ ਮੰਮਾ ਆਪਾ ਲੈ ਲੋ ਬੜੀ ਸਿਆਣੀ ਹੈਗੀ ਆ
ਅਸੀਂ ਤਾਂ ਦੇਖੋ ਨਾ ਅੱਛੀ ਹੈ ਬੇਟੇ ਮੈਂ ਕਹਿੰਦੀ ਹ ਅਸੀਂ ਟੀ ਵੀ ਦਿਖਾ ਰਹੇ ਹੋ ਨਾ ਬੱਚਿਆਂ ਨੂੰ ਚਲ ਉਹਨੂੰ ਸਹੀ ਮੰਨ ਸਕਦੇ ਕਿਉਂਕਿ ਟੀ ਵੀ ਦਾ ਪਤਾ ਕੀ ਹੁੰਦਾ ਹੈ ਟੀ ਵੀ ਨਾ ਆਪਣੀਆਂ ਅੱਖਾਂ ਤੋਂ ਬਹੁਤ ਦੂਰ ਲੱਗਾ ਦਾ ਹਨਾ ਔਰ ਫੋਨ ਆਪਣੀਆਂ ਅੱਖਾਂ ਤੇ ਬੜਾ ਕੋਲ ਆ ਜਾਂਦਾ ਹੈ ਔਰ ਫੋਨ ਦੀ ਜੈ ਬਲਰ ਹੁੰਦੀ ਹੈ ਨਾ ਉਹਦੇ ਜੋ ਕਲਰ ਹੁੰਦੇ ਨੇ ਕਾਫੀ ਪੋਪ ਕਲਰ ਹੁੰਦੇ ਨੇ ਫੋਨ ਵਾਲੇ ਦੇ ਔਰ ਰੀਅਲ ਲਾਈਫ ਵਿਚ ਕਰ ਬਹੁਤ ਥੋੜੇ ਸਾਇਲੈਂਟ ਜਿ ਹੁੰਦੇ ਨੇ ਬਟ ਫੋਨ ਤਾਂ ਕਾਫੀ ਪੋਪ ਕਲਰ ਹੁੰਦੇ ਨੇ ਉਹ ਫਿਰ ਅੱਖਾਂ ਤੇ ਨਾ ਉਹ ਦੇਖੋ ਅਸਰ ਕਰਦੇ ਹੀ ਕਰਦੇ ਨੇ ਜਿਸ ਕਾਰਨ ਨਾ ਬੱਚਾ ਬਹੁਤ ਜ਼ਿਆਦਾ ਅਟ੍ਰੈਕਟਿਵ ਹੁੰਦਾ ਫੋਨ ਵੱਲ
ਹਾਂਜੀ
ਸਮਝ ਵਿ ਕਵਾਂਗੇ ਤਾਂ ਬੱਚਿਆਂ ਨੂੰ ਫ਼ੋਨ ਅਗਰ ਤੁਸੀਂ ਦੇ ਰਹੇ ਹੋ ਦਿਓ ਲੇਕਿਨ ਉਹਨੂੰ ਫੋਨ ਦਾ ਯੂਜ ਤੇ ਮਿਸਯੂਜ ਸਿਖਾਓ ਨਾਲ ਬੱਚੇ ਨੂੰ ਫੋਨ ਪਹਿਲੀ ਗੱਲ ਤੇ ਤੁਸੀਂ ਦਿੳ ਕੱਟ ਦਓ ਟੀ ਵੀ ਤੇ ਦਿਖਾਓ ਜੋ ਦਿਖਾਉਣਾ ਅੱਜ ਕੱਲ ਤੇ ਟੀ ਵੀ ਵੀ ਸਮਾਰਟ ਵਾਲੇ ਆਉਣ ਲੱਗ ਗਏ ਨੇ ਤੁਸੀਂ ਕਾਰਟੂਨ ਬੱਚਿਆਂ ਨੂੰ ਟੀ ਵੀ ਤੇ ਦਿਖਾ ਦੋ
ਬਿਲਕੁਲ ਸਾਡੀ ਬੇਟੀ ਤਾਂ ਕਾਰਟੂਨ ਟੀ ਵੀ ਤੇ ਹੀ ਦੇਖਦੀ ਹੈ ਨਾਸਤੇ ਦੇਖਦੀ ਹੈ ਨਾਇਆ ਦੇਖਦੀ ਹੈ ਹੋਹੁਰ ਅੱਛੇ ਅੱਛੇ ਕਾਰ ਦੇਖਦੀ ਹੈ ਪੋਇਮ ਦੇਖਦੀ ਹੈ ਬਹੁਤ ਕੁਛ ਦੇਖਦੀ ਹੈ
ਇਹੀ ਗੱਲ ਕਹਿ ਰਹੀ ਹੈ ਨਾ ਮੈਂ ਅਗਰ ਬੱਚਾ ਫੋਨ ਤੇ ਉਥ ਦੇਖ ਰਿਹਾ ਟੀ ਵੀ ਤੇ ਤੇ ਉਹ ਬਹੁਤ ਦੂਰ ਹੀ ਅੱਖਾਂ ਤੋਂ ਤੇ ਉਹਦੇ ਅੱਖਾਂ ਦੀ ਪ੍ਰੋਬਲਮਸ ਥੋੜੀ ਘੱਟ ਦੇਗੀ ਨਹੀਂ ਹੋਣੀਆਂ ਪਹਿਲੀ ਗੱਲ ਤਾਂ ਬੱਚੇ ਨੂੰ ਫੋਨ ਦਾ ਇਹ ਟਾਈਮ ਹੋਣਾ ਚਾਹੀਦਾ ਕਿ ਪੜਨ ਦਾ ਟਾਈਮ ਕਿਹੜਾ ਪਰਣ ਦਾ ਟਮ ਦੇਖੋ ਹਰ ਕੰਮ ਨਾ ਟਾਈਮ ਦੇ ਹਿਸਾਬ ਨਾਲ ਬਹੁਤ ਅੱਛਾ ਲੱਗਦਾ ਹੈ ਤੇ ਹਰ ਕੰਮ ਅਸੀ ਕਾਂਗੇ ਬੱਚ ਏਹਿ ਦੇਖੋ ਬੱਚਾ ਫੋਨ ਦੇਖ ਰਿਹਾ ਠੀ ਇਹ ਘੰਟਾ ਦੇਖ ਰਿਹਾ ਦੇਖੋ ਨੋਰਮਲ ਏਦਾਂ ਤਾਂ ਪੂਰੇ ਦਿਨ ਚ ਕੰਦਾ ਦੇਖਦੇ ਇਨਾ ਫ ਉਹਨੂੰ ਹੈਬਿਟ ਨਹੀਂ ਪੈਣੀ ਚਾਹੀਦੀ ਉਹਨੂੰ ਹੈਬਿਟ ਪੈ ਜਾਏਗੀ ਨਾ ਫਿਰ ਉਹਦੇ ਬਿਨਾਂ ਰਹਿ ਨਹੀਂੀ ਪਾਉਣਗੇ ਤਾਂ ਕੋਈ ਪ੍ਰੋਬਲਮ ਸਾਡੇ ਵਾਸਤੇ ਕ੍ਰਏਟ ਹੋ ਜਾਂਦੀ ਫਿਰ ਜਦੋਂ ਪਹਿਲਾ ਤਾਂ ਸਾਡਾ ਬੱਚਾ ਫੋਨ ਚਲਾਉਂਦਾ ਪਿਆ ਕਈ ਪੇਰੈਂਟਸ ਐਸੇ ਨੇ ਬੜਾ ਪ੍ਰਊਡ ਫੀਲ ਕਰਦੇ ਨੇ ਸਾਡਾ ਬੱਚਾ ਆਈਪੈਡ ਚਲਾਉਂਦਾ ਹੈ ਸਾਡਾ ਬੱਚਾ ਇਹ ਚਲਾ ਲੈਂਦਾ ਸ ਸਾਡਾ ਬੱਚਾ ਇਹ ਚਲਾ ਲੈਂਦਾਤਾ ਚੀਜ਼ ਗਲਤ ਚਲਾ ਲੈਂਦਾ ਠੀਕ ਗਲ ਆ ਲੇਕਿਨ ਐ ਤਾਂ ਗਲਤ ਹੈ ਨਹੀਂ ਚਲਾਣਾ ਚਾਹੀਦਾ ਬੱਚੇ ਨੂੰ ਘਟ ਫੋਨ ਦੇਣਾ ਚਾਹੀਦਾ ਉਹ ਅਸੀਂ ਬੱਚੇ ਤੇ ਬੱਚੇ ਦੀ ਗੱਲ ਕਰੀਏ ਅਸੀਂ ਵੱਡੇ ਵੀ ਤੁਸੀਂ ਦੇਖ ਦੇਖੋਗੇ ਇਨਾਂ ਫੋਨ ਚ ਮਗਨ ਹੋਏ ਦੇ ਨੇ ਬੜੇ
ਹਾਂਜੀ ਬਹੁਤ ਜ਼ਿਆਦਾ ਫੋਨ ਚਲਾਉਂਦੇ ਨੇ ਬੱਚੇ ਵੱਡੇ ਪਰ ਇੱਕ ਨਾ
ਵੀ ਦੇਖੋ ਘੱਟ ਨੀ ਹੈਗੇ ਅੱਜ ਦੇ ਟਾਈਮ ਦੇਖਿਆ ਉਹਨਾ ਬਜ਼ੁਰਗ ਵੀ ਮੈਂ ਕਹਿੰਦੀ ਹਾਂ ਬਜ਼ੁਰਗ ਵੀ ਫੋਨ ਲਾ ਕੇ ਬੈਠੇ ਹੁੰਦੇ ਦੇ
ਜੀ ਬਿਲਕੁਲ ਬਿਲਕੁਲ
ਦੇਖੋ ਸਾਡੇ ਪਾਸੇ ਦੇ ਬਜ਼ੁਰਗ ਵੀ ਹੈਗੇ ਨੇ ਫੁੱਲ ਲਾ ਕੇ ਬੈਠੇ ਦ ਉਦੇ ਆ
ਵੀ
ਫੋਨ ਲਾਗਸੀ ਕਹਿੰਦੇ ਆ ਕਿ ਬਈ ਤੁਸੀਂ ਮਤਲਬ ਅਸੀਂ ਕਈ ਬੱਚਿਆਂ ਨੂੰ ਬੱਚਿਆਂ ਨੂੰ ਕੀ ਕਹੀਏ ਬਜ਼ੁਰਗ ਫੋਨ ਵੇਖਦੇ ਬਜ਼ੁਰਗਾਂ ਨੂੰ ਕਈ ਸਾਡੀ ਜਨਰੇਸ਼ਨ ਵੀ ਤਾਂ ਐਸੀ ਜੇ ਫੋਨ ਤੋਂ ਬਿਨਾ ਰਹਿ ਨੀ ਸਕਦੀ
ਬਿਲਕੁਲ ਬਿਲਕੁਲ ਫੋਨ ਘੱਟ ਤੋਂ ਘੱਟ ਯੂਜ ਕਰਨਾ ਚਾਹੀਦਾ ਹੈ। ਜਿੰਨਾ ਘੱਟ ਯੂਜ ਕਰੋਗੇ ਉਨਾ ਅੱਛਾ ਹੈ।
ਬਿਲਕੁਲ ਦੇਖੋ ਫੋਨ ਦੇ ਨੁਕਸਾਨ ਆਪਾਂ ਕਹੀਏ। ਕਿ ਬੱਚਿਆਂ ਨੂੰ ਵਾਸਤੇ ਜ਼ਿਆਦਾ ਵੱਡਿਆਂ ਵਾਸਤੇ ਵੀ ਜ਼ਿਆਦਾ ਅਗਰ ਜ਼ਿਆਦਾ ਫੋਨ ਯੂਜ ਕਰਦੇ ਨੇ ਤੇ। ਲੇਕਿਨ ਫਾਇਦੇ ਕਿੰਨੇ ਨੇ ਦੇਖੋ ਫੋਨ ਤੁਸੀਂ ਫੋਨ ਤੋਂ ਕੁਛ ਔਡਰ ਕਰਨਾ ਫੋਨ ਔਡਰ ਕਰੋ ਤੁਹਾਡੇ ਘਰ ਭਾਈ ਦੇਣ ਆ ਜਾਣਾ ਕੱਪੜੇ ਲੈਣੇ ਆ, ਕੁਛ ਚੱਪਲ ਲੈਣੀ ਹੈ, ਕੋਈ ਐਸਸਰੀ ਲੈਣੀ ਹੈ। ਕੋਈ ਜੁਵੈਲਰੀ ਲੈਣੀ ਹੈ, ਕੁਛ ਖਾਣ ਦਾ ਮੰਗਵਾਉਣਾ ਹੈ, ਸਬਜ਼ੀ ਮੰਗਵਾਉਣੀ ਹੈ, ਜੋ ਤੁਸੀਂ ਮੰਗਉਣਾ ਹੋ ਤੁਸੀਂ ਫੋਨ ਤੋਂ ਔਡਰ ਕਰ ਸਕਦੇ ਹੋ। ਇੱਥੇ ਤੱਕ ਟਿਕਟ ਵੀ ਘਰ ਬੈਠੇ ਬੁੱਕ ਕਰ ਸਕਦੇ ਹੋ ਆਪਣੀ।
ਬਿਲਕੁਲ -ਬਿਲਕੁਲ।
ਲੇਕਿਨ ਦੇਖੋ ਉਹੀ ਗੱਲ ਨਾ ਲੇਕਿਨ ਦੇਖੋ ਫਾਇਦੇ ਵੀ ਹੈ। ਤੇ ਨੁਕਸਾਨ ਵੀ ਹੈ। ਹੁਣ ਅਸੀਂ ਫਾਇਦਾ ਤਾਂ ਇਹਦਾ ਇਤਨਾ ਹੈ ਕਿ ਬਸ ਤੁਹਾਨੂੰ ਕੀ ਦੱਸੀਏ। ਆਪਾਂ ਕੁਛ ਮੰਗਣਾ ਸਾਡਾ ਮਨ ਨੀ ਆ ਬਾਹਰ ਜਾਣ ਤੇ ਬੰਦਾ ਕਹਿੰਦਾ ਚੱਲ ਬਲਿੰਕਟ ਤੋਂ ਕੁਛ ਮੰਗਵਾ ਲਿਆ ਚੱਲ ਘਰ ਹੀ ਭਾਈ ਦੇਣਾ ਜਾਏਗਾ। ਰਾਤੀ ਚਲ ਡੋਮੀਨੋਜ ਕਰ ਲਿਆ। ਕਦੀ ਆਪਾਂ ਜਮੈਟੋ ਕਰ ਲੈ ਲਈਦਾ ਹੁੰਦਾ ਖਾਣ ਆਸਤੇ ਕਦੀ ਅਸੀਂ ਕੁਛ ਮੰਗ ਲਿਆ। ਡੋਮੀਨੋਜ਼ ਤੋਂ ਮੰਗਵਾ ਲੈਣੇ ਹਾਂ, ਕਦੇ ਜਮੈਟੋ ਤੋਂ ਮੰਗਵਾ ਲੈਣੇ ਆ, ਕਦੇ ਕਦੀ ਆਪਾ ਕਿਧਰੇ ਤੋਂ ਮੰਗਵਾ ਲੈਣੇ ਆ। ਪਰ ਗੱਲ ਹੋਈਏ ਨਾ ਫਾਇਦੇ ਵੀ ਵਾਹ- ਵਾਹ ਤੇ ਨੁਕਸਾਨ ਵੀ ਕਾਫ਼ੀ ਜ਼ਿਆਦਾ ਨੁਕਸਾਨ ਹੈ। ਅਗ ਫਾਇਦੇ ਦਾ ਤੇ ਇਤਨ ਨੇ ਕਿ ਬਸ ਬੰਦੇ ਕੋਲ ਪੈਸੇ ਹੋਣ ਨਾ ਹੋਣ ਕੈਸ਼ ਹੀ। ਲੇਕਿਨ ਫੋਨ ਚ' ਤਾਂ ਗੂਗਲ ਪੇ ਫੋਨ, ਪੇ ਇਹਨਾਂ ਸਾਨੂੰ ਪੈਸੇ ਮਿਲੇ ਹੀ ਮਿਲਣਗੇ।
ਜੀ -ਜੀ ਉਹ ਤੇ ਹੈ ਹੀ ਹੈ।
ਉਹ ਦੇਖੋ ਇੱਕ ਚੀਜ਼ ਹੋਰ ਡਾਕੂਮੈਂਟ ਅਸੀਂ ਆਪਣੇ ਫੋਨ ਡਾਕੂਮੈਂਟ ਆਪਣੇ ਸਕਿਕਿਓਰ ਰੱਖ ਸਕਦੇ ਹਾਂ। ਅਸੀਂ ਕਿਧਰੇ ਵ ਜਾ ਰਹੇ ਹਾਂ। ਹਰ ਵਾਰੀ ਅਸੀਂ ਡਾਕੂਮੈਂਟ ਨਾ ਥੋੜੀ ਲੈ ਕੇ ਜਾਵਾਂਗੇ। ਆਪਣੇ ਕਿਧਰੇ ਗਵਾਚ ਗਏ ਫੇਰ। ਤੇ ਬੰਦਾ ਕਹਿੰਦਾ ਲੈ ਆਪਣੇ ਫੋਨ ਚ' ਹੀ ਆਪਣਾ ਇੱਕ ਫੋਲਡਰ ਬਣਾ ਕੇ ਰੱਖ ਲ਼ੈ। ਡਾਕੂਮੈਂਟੇ- ਡਾਕੂਮੈਂਟ ਸਾਰੇ ਮੇਰੇ ਫੋਲਡਰ ਚ' ਪਏ ਨੇ। ਕਿ ਡਾਕੂਮੈਂਟ ਦਿਖਾ ਨਾ, ਉਈ ਉਹ ਡਾਕੂਮੈਂਟ ਦਿਖਾ ਦੇ ਆਪਣਾ।
ਹਾਂਜੀ।
ਦੇਖੋ ਟਾਈਮ ਨਾਲ- ਨਾਲ ਸਾਨੂੰ ਚੇਂਜ ਲਗਣ ਦਿਆ।
ਬਿਲਕੁਲ, ਉਹ ਤੇ ਹੈ ਹੀ ਹੈ।
ਉਹ ਇਹਨਾਂ ਦਾ ਕੋਈ ਫੈ- ਫੈਦੇ ਵੀ ਬਹੁ- ਬਹੁਤ ਫ਼ਾਇਦੇ ਵੀ ਬਹੁਤ ਆ। ਫੋਨ ਦੇ ਤੇ ਨੁਕਸਾਨ ਵੀ ਬਹੁਤ ਨੇ ਫੋਨ ਦੇ। ਬ ਦੇਖੋ, ਜਿੰਨਾ ਅਸੀਂ ਹਰ- ਹਰ ਚੀਜ਼ ਨੂੰ ਅਸੀਂ ਕਿਸੀ ਚੀਜ਼ ਨੂੰ ਬਹੁਤ ਜ਼ਿਆਦਾ ਯੂਜ ਕਰਾਂਗੇ ਨਾ। ਤੇ ਉਹਦਾ ਨੁਕਸਾਨ ਹੋਣਾ ਹੀ ਹੋਣਾ।
ਬਿਲਕੁਲ -ਬਿਲਕੁਲ ਉਹ ਤੇ ਹੈ ਹੀ ਹੈ। ਹਰ ਚੀਜ਼ ਨੂੰ ਘੱਟ ਯੂਜ ਕਰਨਾ ਚਾਹੀਦਾ ਆ।
ਦੇਖੋ, ਉਹੀ ਗੱਲ ਨਾ। ਅਗਰ ਅਸੀਂ ਇੱਕ ਚੀਜ਼ ਨੂੰ ਬਹੁਤ ਇੱਕ ਲਿਮਿਟ ਨਾਲ ਇੱਕ ਤਰੀਕੇ ਨਾਲ ਯੂਜ ਕਰਾਂਗੇ ਤੇ, ਮੈਂ ਕਹਿਨੀ ਆ ਤੋਂ ਵੱਡਾ ਫਾਇਦਾ ਕੁਛ ਹੈ ਹੀ ਨਹੀਂ।
ਹੂੰ- ਹੂੰ।
ਹੁਣ ਲੇਕਿਨ ਉਹ ਇਹ ਗੱਲ ਹਰ ਬੰਦਾ ਸਮਝਦਾ ਨੀ ਇਸ ਚੀਜ਼ ਨੂੰ ਨਾ।
ਬਿਲਕੁਲ ਜੀ, ਬਿਲਕੁਲ।
ਹੁਣ ਆਪਾਂ ਅਗਰ ਨੁਕਸਾਨ ਦੀ ਗੱਲ ਕਰੀਏ ਨੁਕਸਾਨ ਤੇ ਇਦੇ ਜ਼ਿਆਦਾ ਨੇ ਤੇ। ਤੇ ਆਪਾਂ ਫਾਇਦੇ ਵੀ ਦੇਖੋ ਇਹਦੇ ਜ਼ਿਆਦਾ ਨੇ। ਹੁਣ ਨੁਕਸਾਨ ਦੀ ਆਪਾਂ ਗੱਲ ਕਰਨੀ ਦੇਖੋ ਅਗਰ ਅਸੀਂ ਬਹੁਤ ਜ਼ਿਆਦਾ ਦੇਖ ਦੇਖਾਂਗੇ। ਨਾ ਸਾਡੀ ਨੀਂਦ ਖ਼ਰਾਬ ਹੋ ਜਾਂਦੀ ਹੈ। ਸਾਡੀ ਗ- ਗਿੱਚੀ ਚ' ਪੀੜ ਹੋਣ ਲੱਗ ਜਾਂਦਾ ਹੈ। ਸਿਰ ਭੀੜ ਹੋਣ ਲੱਗ ਜਾਂਦਾ ਹੈ। ਪਿੱਠ ਭੀੜ ਹੋਣ ਲੱਗ ਜਾਂਦੀ। ਜਾਂ ਸਾਡੀ ਯ ਦਾਸ਼ਤ ਤੱਕ ਅਸਰ ਪੜਦਾ ਹੈ। ਸਾਨੂੰ ਫੋਨ ਦੀ ਆਦਤ ਬਣ ਜਾਂਦੀ ਏ।
ਹਾਂਜੀ- ਹਾਂਜੀ।
ਦੇਖੋ, ਹੁਣ ਅਸੀਂ ਅਗਰ ਇੱਕ ਦੇਖੋ, ਮੇਰੇ ਹਿਸਾਬ ਨਾਲ ਨਾ ਤੁਹਾਡੇ ਸੋਨ ਤੋਂ ਪਹਿਲੇ ਤੁਹਾਨੂੰ ਇੱਕ ਘੰਟਾ ਪਹਿਲ ਤੁਹਾਨੂੰ ਮ ਫੋਨ ਬੰਦ ਕਰ ਦੇਣਾ ਚਾਹੀਦਾ। ਤੇ ਫੋਨ ਨੂੰ ਇਨ ਕੂ ਦੂਰ ਰੱਖਦੋ ਜਿੱਥੇ ਤੁਹਾਨੂੰ ਉੱਠ ਕੇ ਜਾਣਦੇ ਹੋ ਬੜਾ ਅਲਕਸ ਫੋਨ ਕੋਲ ਕਿਉਕਿ ਤੁਸੀਂ ਅਲਕਸ ਮਾਰੋ ਜਾਵਾਂਗੇ ਨਹੀਂ ਇੱਥੇ ਪਹੁੰਚ ਚੁੱਕਣ ਸਾਡਾ ਸਕੀਨ ਟਾਇਮ ਆਪਣੇ- ਆਪ ਘੱਟ ਹੋ ਜਾਏਗਾ।
ਉਹ ਤੇ ਹੈ ਹੀ ਹੈ।
ਦੇਖੋ, ਆਪਾਂ ਤੇ ਸਲਾਹ ਦਿੰਦੇ ਦੇਖੋ ਹਰ ਚੀਜ਼ ਨੂੰ ਇੱਕ ਨਾ ਸਹੀ ਤਰੀਕੇ ਨਾਲ ਯੂਜ ਕਰੋ ਤੇ ਉਹਦੇ ਬਹੁੱਤ ਫਾਇਦੇ ਨੇ ਦੇਖੋ ਫੋਨ ਦੇ ਤੇ ਇੰਨੇ ਫ਼ਾਇਦੇ ਨੇ। ਕਿ ਅਸੀਂ ਗਿਨਣ ਬਹੀਏ ਸਾਡੇ ਕੋਲ ਟਾਈਮ ਖਤਮ ਹੋ ਜਾਏਗਾ। ਲੇਕਿਨ ਫੋਨ ਦੇ ਫਾਇਦੇ ਖਤਮ ਨਹੀਂ ਹੋਣਗੇ।
ਬਿਲਕੁੱਲ- ਬਿਲਕੁੱਲ ਚਲੋ ਜੀ। ਤੁਹਾਡੇ ਨਾਲ ਬਾਅਦ ਚ' ਗੱਲ ਕਰਦੇ ਹਾਂ। ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਾ ਓਕੇ ਜੀ ਸਤਿ ਸ੍ਰੀ ਅਕਾਲ
ਤਾਂ